ਹੈਲੋ,
ਹੈਲੋ,
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।
ਹੋਰ ਕਿਵੇਂ ਹੋ?
ਵਧੀਆ, ਤੁਸੀਂ ਦੱਸੋ।
ਹਾਂਜੀ- ਹਾਂਜੀ ਵਧੀਆ ਹੋਰ ਘਰੇ ਠੀਕ ਨੇ ਸਾਰੇ
ਹਾਂਜੀ। ਸਾਰੇ ਠੀਕ- ਠਾਕ ਤੁਸੀਂ ਦੱਸੋ।
ਹਾਂਜੀ। ਵਧੀਆ, ਹੋਰ ਬੜੇ ਦਿਨਾਂ ਬਾਅਦ ਫੋਨ ਕੀਤਾ। ਤੁਸੀਂ ਬਿਜੀ ਸੀਗੇ।
ਹਾਂਜੀ। ਅਸੀਂ ਬਿਜ਼ੀ ਸੀ। ਬਹੁਤ ਜ਼ਿਆਦਾ, ਤੁਸੀਂ ਵੀ ਬਿਜ਼ੀ ਰੱਖਦੇ ਹੋ।
ਬਸ ਤੁਹਾਨੂੰ ਪਤਾ ਵੀ ਹੁਣ ਕੰਮ ਕੁਛ ਗਰਮੀ ਹੈ। ਜੀਅ ਨਹੀਂ ਕਰਦਾ ਕਿਸੇ ਚੀਜ਼ ਨੂੰ
ਸਹੀ ਕਿਆ। ਗਰਮੀ ਬਹੁਤ ਜ਼ਿਆਦਾ ਹੈ। ਤੇ ਪਿੰਡਾਂ ਵਾਲੇ ਏਰੀਏ ' ਬਹੁਤ ਜ਼ਿਆਦਾ ਗ ਮੀਆਂ
ਬਿਲਕੁਲ- ਬਿਲਕੁਲ ਹਾਂਜੀ। ਹੋਰ ਦੱਸੋ। ਦਸੋ। ਵਧੀਆ ਚੱਲਦੀ ਹੈ ਸਟੱਡੀ
ਹਾਂਜੀ। ਸਟੱਡੀ ਵਧੀਆ ਚੱਲਦੀ ਹੈ ।ਕਿੰਨਾ ਕੁ ਪਾਣੀ ਪੀ ਲੈਂਦੇ। ਉਹ ਦਿਨ 'ਚ ਤੁਸੀਂ
ਬਸ ਪਾਣੀ ਦਾ ਤਾਂ ਪੁੱਛੋ ਹੀ ਨਾ ਕਦੇ ਪੀ ਵੀ ਲੈਂਦੇ ਆਂ। ਕਦੇ ਨਹੀਂ ਵੀ ਪੀਂਦੇ
ਅੱਛਾ। ਠੀਕ ਓ -ਓਕੇ, ਪਾਣੀ ਬਟ, ਹਮ- ਹਮ
ਹਾਂਜੀ। ਵੈਸੇ ਵੀ ਤੁਹਾਨੂੰ ਪਤਾ ਕਿ ਗਰਮੀ ਚ' ਹਨਾ ਸਾਰੇ ਹੀ ਕਹਿੰਦੇ ਨੇ ਕਿ ਪਾਣੀ ਜ਼ਿਆਦਾ ਪੀਓ। ਲਿਕੁਡ ਚੀਜ਼ਾਂ ਜ਼ਿਆਦਾ ਪੀਓ ।ਪਰ ਕੀ ਕਰੀਏ, ਹੁਣ
ਨਹੀਂ, ਪਾਣੀ ਤਾਂ ਪੀਣਾ ਚਾਹੀਦਾ। ਜ਼ਿਆਦਾ ਤੋਂ ਜ਼ਿਆਦਾ ਤੇ ਜੇ ਪਾਣੀ ਪੀਦੇ ਹਾਂ। ਤਾਂ ਤੁਨੂੰ ਪਤਾ ਹੈ। ਕਿ ਬੋਡੀ ਹਾਈਡਰੇਟ ਰਹਿੰਦੀ ਹੈ। ਤਾਂ ਜ਼ਰੂਰੀ ਆ ਪਾਣੀ ਬਹੁਤ ਤੁਸੀਂ ਵੈਸੇ ਵੇਟ ਲੋਸ ਅ ਕਰਨਾ ਚਾਹੁੰਦੇ ਹੋ ਮਤਲਬ ਵੇਟ ਲੋਸ ਵਗੈਰਾ ਕਰ ਕਰ ਰਹੇ ਹੋ ਜਾਂ ਫਿਰ ਲਾਈਕ ਜੂਨ ਦੇ ਵਿੱਚ ਤਾਂ ਵੇਟ ਲੋਸ ਹੋ ਜਾਂਦਾ ਨਾ
ਨਹੀਂ ਨਹੀਂ ਵੈਸੇ ਮੈਨੂੰ ਲੋਸ ਮਤਲਬ ਵੇਟ ਲੋਸ ਕਰਨ ਦੀ ਲੋੜ ਹੀ ਨਹੀਂ, ਮੇਰਾ ਪਹਿਲਾਂ ਹੀ ਠੀਕ ਹੈ।
ਹੂ ਸਹੀ ਕਿਹਾ ਬਟ ਮੈਨੂੰ ਜ਼ਰੂਰਤ ਹੈ। ਸੋ ਵੇਟ- ਸੋਚ ਰਹੀ ਹ ਮੈਂ ਕਰਾਂ ਕੋਈ ਰੈਸਪੀ ਹੈ। ਜਿਹਦੇ ਨਾਲ ਵੇਟ ਲੋਸ
ਕੋਈ ਡਾਈਟ ਵਗੈਰਾ ਫੋਲੋ ਕਰਦੇ ਹੋ ਤੁਸੀ ਫਿਰ
ਡਾਇਟ ਤਾਂ ਕੋਈ ਫੋਲੋ ਨੀ ਕਰਦੇ, ਬਾਕੀ ਕਹਿੰਦੇ ਨੇ ਕਿ ਡੇਰੀ ਪ੍ਰੋਡਕਟਸ ਜੇ ਆਪਾਂ ਛੱਡ ਮਤਲਬ ਆਪਾਂ ਮਿਲਕ ਦੀ
ਦ ਹਾਂਜੀ ਹਾਂਜੀ ਹਾਂਜੀ ਮਤਲਬ ਸ਼ੂਗਰ ਅਗਰ ਆਪਾਂ ਸ਼ੂਗਰ ਵੀ ਛੱਡ ਦੀ ਉਹਦੇ ਨਾਲ ਵੀ ਹੋ ਜਾਂਦਾ ਹੈ।
ਸਹੀ ਕਿਹਾ ਫਿਰ ਤੁਸੀਂ ਮੈਨੂੰ ਕੋਈ ਡਾਇਟ ਵਗੈਰਾ ਜਾਂ ਕੋਈ ਰੈਸਿਪੀ ਦੱਸ ਦਿਉ ਜਾਂ ਫਿਰ ਮੈਨੂੰ ਕੋਈ ਮੀਲ ਪਲੈਨ ਦੱਸ ਦਿਉ ਜਿਹਦੇ ਨਾਲ ਵੇਟ ਲੋਸ ਹੋ ਸਕੇ
ਵੈਸੇ ਮੈਨੇ ਐਵੇਂ ਕਦੇ ਉਹ ਕੀਤਾ ਮੈਂ ਤਾਂ ਵੈਸੇ ਵੇਟ ਵਧਾਉਣ ਲਈ ਕੀਤਾ ਗੇਨ ਵਾਸਤੇ ਤੇ ਕਦੇ ਉਹਦੇ ਲਈ ਤਾਂ ਨਹੀ ਬਟ ਇਹ ਹੈ। ਕਿ ਹਾਂ ਮਤਲਬ ਤੁਸੀਂ ਨਾ ਆਪਣੀ ਡਾਇਟ ਪ੍ਰੋਪਰ ਇੱਕ ਟਾਈਮ ਤੇ ਰੱਖੋ
ਠੀਕ ਹੈ ਮਤਲਬ ਰੋਜ਼ ਇੱਕ ਟਾਈਮ ਤੇ ਫਿਕਸ ਟਾਈਮ ਤੇ ਰੋਟੀ
ਹਾਂਜੀ -ਹਾਂਜੀ- ਹਾਂਜੀ ਤੇ ਮਤਲਬ ਚਾਹੇ ਹਾਂ ਘੱਟ ਲਿਮਿਟ ਖਾਓ ਬਟ ਇਹ ਹੈ। ਕਿ ਉਹਦੇ ਚ' ਤੁਹਾਨੂੰ ਪ੍ਰੋਟੀਨ ਵਗੈਰਾ ਸਭ ਪ੍ਰੋਪਰ ਮਿਲੇ ਕਿਉਂਕਿ ਇਹਦੇ ਨਾਲ ਵੀ ਇਫੈਕਟ ਪੈਂਦਾ ਆਪਣੀ ਬੋਡੀ ਤੇ, ਅਗਰ ਆਪਾਂ ਮਤਲਬ ਪ੍ਰੋਟੀਨ ਵਗੈਰਾ ਘੱਟ ਖਾਂਦੇ ਹਾਂ
ਪ੍ਰੋਟੀਨ
ਹਾਂਜੀ ਤੇ ਹੋਰ ਲਾਈਕ ਮਖਾਣੇ ਜਿਹੜੇ ਮਖਾਣੇ ਹੁੰਦੇ ਨੇ ਨਾ ਆਪਣੇ ਫੁੱਲ ਪਤਾਸੇ ਵੀ ਕਹਿ ਦਿੰਦੇ ਨੇ ਕਈ
ਹੂ-
ਹਾਂਜੀ ਤੇ ਕਹਿੰਦੇ ਅਗਰ ਆਪਾਂ ਉਹ ਖਾਈਏ ਨਾ ਉਹਦੇ ਨਾਲ ਸਾਡਾ ਵੇਟ ਲੋਸ ਹੁੰਦਾ ਹੈ।
ਉਹਦੇ ਨਾਲ ਵੇਟ ਲੋਸ ਹੁੰਦਾ ਹੈ, ਮਖਾਨਣੇ ਖਾਣ ਨਾਲ
ਦੇਖੇ ਹੋਣੇ ਵਾਈਟ ਜੇ ਹੁੰਦੇ ਨੇ ਜਿਹੜੇ ਹਾਂਜੀ ਹਾਂਜੀ ਮਤਲਬ ਔਹ ਤੇ ਸੈਲੇਡ ਵਗੈਰਾ ਖਾਔ ਇਹ ਚੀਜ਼ਾਂ ਨਾਲ ਕਾਫ਼ੀ ਫ਼ਰਕ ਫੈਦਾ ਨਹੀ ਹਾਂ-
ਠੀਕ ਹੈ ਸਮਝ ਗਈ, ਕੋਈ ਗੱਲ ਨੀ ਤੁਸੀਂ
ਹਾਂ ਵੈਸੇ ਤੁਸੀਂ ਮਤਲਬ ਫੋਨ ਵਗੈਰਾ ਤੇ ਵੀ ਦੇਖ ਲੋ, ਹੁਣ ਤਾਂ ਬਹੁਤ ਕੁਛ ਐਵੇਂ ਦੇ ਐਪ ਵਗੈਰਾ ਆ ਗਏ, ਜੋ ਆਪਾਂ ਨੂੰ ਦੱਸਦੇ ਨੇ। ਤੁਸੀਂ ਇੱਕ ਵਾਰ ਕਿਤੇ ਜੁਆਇਨ ਹਾਂ, ਹਾਂਜੀ, ਹੋਰ ਦੱਸੋ
ਨਹੀਂ ਵੇਟ ਲੋੋਸ ਤਾਂ ਮੈਂ ਕਰਨਾ ਵੇਟ ਲੋਸ ਤਾਂ ਮੈਨੂੰੱ ਲਗਦਾ ਡਾਇਟ ਪੂਰੀ ਬਣਾਉਣੀ ਪਊਗੀ, ਪਲੈਨ ਬਣਾਉਣਾ ਪਊਗਾ ਉਹ ਤਾਂ ਜ਼ਰੂਰੀ ਹੈ ਵੇਟ ਲੋਸ ਕਰਨਾ ਤਾਂ ਇੱਕ ਘਰੇ ਰਹਿਣ ਕਰਕੇ ਵੇਟ ਲੇਕਿਨ ਹੋ ਜਾਂਦਾ ਜਦੋਂ ਆਪਾਂ ਬੈਠੇ ਰਹਿੰਦੇ ਹਾਂ
ਹਾਂਜੀ ਉਹੀ ਹੈ ਕਿ ਜਦੋਂ ਆਪਾਂ ਮਤਲਬ ਕਾਲੇਜ ਵਗੈਰਾ ਜਾਂਦੇ ਹਾਂ ਚਲੋ ਫਿਰ ਵੀ ਹੁੰਦਾ ਥੋੜ੍ਹਾ ਬਹੁਤ ਬਟ ਘਰ ਰਹਿ ਕੇ ਤਾਂ ਆਪਾਂ ਇੱਕੋ ਹੀ ਜਗ੍ਹਾ 'ਤੇ ਬੈਠੇ ਰਹਿਣਾ। ਕੁਛ ਕਰਨਾ ਨੀ ਫਿਰ ਤਾਂ ਹੋ ਜਾਂਦਾ ਹੈ
ਸਹੀ ਕਿਹਾ ਹੋਰ ਬਾਕੀ
ਹਾਂਜੀ
ਤੁਸੀਂ ਅੱਗੇ ਕੀ ਸੋਚਿਆ ਬਾਕੀ
ਬਸ ਕੁਛ ਨੀ ਹਜੇ ਤਾਂ ਵਿਹਲੇ ਹੀ ਸੀਗੇ ਕੁਛ ਗਰਮੀ ਤੁਹਾਨੂੰ ਪਤਾ ਹੈ ਕਿਤੇ ਜਾਣ ਦਾ ਜੀਅ ਨਹੀਂ ਕਰਦਾ ਹੈਗਾ
ਗਰਮੀ ਤਾਂ ਬਹੁਤ ਜ਼ਿਆਦਾ ਹੈਾ ਯਾਰ ਗਰਮੀ ਮਤਲਬ ਆਪਾਂ ਕਹਿ ਸਕਦੇ ਹਾਂ ਵੀ ਐਤਕੀ ਸਾਰੇ ਸਾਲਾਂ ਨਾਲੋਂ ਜ਼ਿਆਦਾ ਗਰਮੀ ਹੈ
ਹਾਂਜੀ ਇਨੀ ਗਰਮੀ ਹਾਂਜੀ ਇੰਨੀ ਗਰਮੀ ਵੈਸੇ ਆਪਾਂ ਦੇਖੀ ਨੀ ਸੀਗੀ
ਕੁਛ ਏ ਸੀ ਵਗੈਰਾ ਜ਼ਿਆਦਾ ਲੱਗਣ ਲੱਗ ਗਏ ਨਾ ਉਹਦੇ ਕਰਕੇ ਵੀ ਥੋੜ੍ਹਾ ਜਿਹਾ। ਜ਼ਿਆਦਾ ਹੋ ਰਿਹਾ ਕੁਛ ਦਰਖਤ ਵਗੈਰਾ ਕੱਟ ਤੇ ਲੋਕਾਂ ਨੇ ਬਹੁਤ ਜ਼ਿਆਦਾ ਐਤਕੀ, ਹਮ।
ਤੁਹਾਡਾ ਖੇਤ ਵਗੈਰਾ ਚ ਘਰ ਹੈ ਜਾਂ ਕਿਵੇਂ?
ਹਾਂ ਮਤਲਬ ਪਿੰਡ ਦੇ ਵਿੱਚ ਹੈ ਪਰ ਮਤਲਬ ਆਪਾਂ ਦੇਖ ਦੇਖੀਏ ਜੇ ਸ਼ਹਿਰ ਦੇ ਨਾਲ ਕੰਮ ਪੇਅਰ ਕਰੀਏ ਤਾਂ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਖੇਤਾਂ ਕਰਕੇ ਜ਼ਿਆਦਾ ਗਰਮੀ ਹੁੰਦੀ ਹੈ ਕੁੱਛ
ਹਾਂਜੀ ਹਾਂ ਵੈਸੇ ਇਹ ਵੀ ਹੈ ਕਿ ਚਲੋ ਸਵੇਰੇ ਤੇ ਸ਼ਾਮ ਨੂੰ ਤਾਂ ਵਧੀਆ ਹਵਾ ਲੱਗਦੀ ਹੈ ਪਰ ਦੁਪਹਿਰ ਦਾ ਬਾਲਾ ਔਖਾ ਹੁੰਦਾ ਹੈ।
ਗਿਆਰਾਂ ਤੋਂ ਚਾਰ ਵਜੇ ਤੱਕ ਤਾਂ ਕਹਿੰਦੇ ਬਾਹਰ ਨਿਕਲੋ ਨਾ ਘਰੋਂ। ਅੰਦਰ ਹੀ ਰਹੋ ਕਰਦੇ ਜ਼ਿਆਦਾ ਸਵੇਰੇ ਕੰਮ ਪੰਜ ਮੀਲ ਦੂਰ ਸ਼ਾਮ ਨੂੰ ਕੰਮ ਕਰੋ। ਜ਼ਿਆਦਾਤਰ ਤਾਂ ਦੁਪਹਿਰੇ ਕਹਿੰਦੇ ਨੇ ਵੀ ਸੋਵੋ ਹੈ ਨਾਂ। ਜਲਦੀ ਸਵੇਰੇ ਉੱਠੋ ਚਾਰ ਕੁ ਵਜੇ ਜਾਂ ਪੰਜ ਕੁ ਵਜੇ ਉੱਠ ਕੇ ਕੰਮ ਨਿਬੇੜ ਕੇ ਆਪਦਾ ਫਿਰ ਸੌ ਜਾਓ ਗਿਆਰਾਂ ਜਾਂ ਬਾਰਾਂ ਕੁ ਵਜੇ ।
ਹਾਂਜੀ ਕਿਉਂਕਿ ਹਾਂ ਕਿਉਂਕਿ ਗਰਮੀ ਲੂ ਵੀ ਇੰਨੀ ਜ਼ਿਆਦਾ ਨਾ ਮੌਸਮ ਤਾਂ ਬਾਲਾ ਹੀ ਖ਼ਰਾਬ ਹੋ ਰਿਹਾ।
ਸਹੀ ਕਿਹਾ।
ਹੋਰ ਦੱਸੋ ਕਿਤੇ ਘੁੰਮ ਕੇ ਫਿਰ ਕੇ ਨਹੀਂ ਆਏ
ਨਹੀਂ ਹਲੇੇ ਤ ਘੁੰਮਣ ਦਾ ਪਲੈਨ ਹੈਗਾ ਘੁੰਮਣ ਜਾਣ ਹੈ ਬਟ ਹਲੇੇ ਘੁੰਮ ਕੇ ਆਏ ਤਾਂ ਨਹੀਂ ਜਾਣਾ ਜ਼ਰੂਰ ਹੈ
ਬਸ ਫਿਰ ਐਂ ਦੇਖ ਰਹੇ ਹੋ ਵੀ ਗਰਮੀ ਘੱਟ ਹੋਵੇ ਫੇਰ ਜਾਵਾਂਗੇ
ਹਾਂ ਐਂਵੇ ਸੋਚ ਰਹੇ ਹ ਮਤਲਬ ਵੀ ਹਾਂ ਥੋੜ੍ਹਾ ਜਿਹਾ ਮਿਡ ਜੂਨ ਦੇ ਵਿੱਚ ਮੇਬੀ ਜਾਂ ਫਿਰ ਜੂਨ ਦੇ ਐਂਡ ਜਿ ਦੇ ਵਿੱਚ ਜੁਲਾਈ ਚ ਕਹਿ ਸਕਦੇ ਹਾਂ ਜੁਲਾਈ ਚ ਹਮ
ਕਿਉਂਕਿ ਉਸ ਟਾਈਮ ਚਲੋ ਫਿਰ ਵੀ ਥੋੜ੍ਹਾ ਠੀਕ ਹੋ ਜਾਵੇਗਾ ਇੰਨੀ ਗਰਮੀ ਤਾਂ ਨਹੀਂ ਹੋਵੇਗੀ ਬਟ ਥੋੜ੍ਹੀ ਘੱਟ ਵੀ ਜਾਏਗੀ
ਉਦੋਂ ਗਰਮੀ ਘੱਟੂ ਗੀ ਐਂ
ਹਮ ਹਾਂਜੀ ਫੇਰ ਕਿੱਥੇ ਮਤਲਬ ਫੈਮਿਲੀ ਨਾਲ ਜਾਓਗੇ ਜਾਂ ਫਰੈਂਡਸ ਨਾਲ ਕਿਵੇਂ ਜਾਉਗੇ
ਨਹੀਂ ਮੈਂ ਸੋਚਿਆ ਮੈਂ ਫਰੈਂਡਸ ਨਾਲ ਜਾਵਾਂ ਅ ਫੈਮਿਲੀ ਨਾਲ ਤਾਂ ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਕਿ ਵੀ ਰਿਲੀਜੀਅਸ ਜਗ੍ਹਾ ਵਗੈਰਾ ਹੋ ਗਿਆ ਆ ਫੇਰ ਹੇਮਕੁੰਡ ਸਾਹਿਬ ਹੋ ਗਿਆ ਬਟ ਮੈਂ ਸੋਚਿਆ ਫਰੈਂਡਸ ਨਾਲ ਕਿਤੇ ਨੇੜੇ ਤੇੜੇ ਤਾਂ ਜਾਈ ਸਕਦੇ ਹਾਂ
ਹਾਂਜੀ ਓਹੀ ਹੈ ਕਿ ਚਲੋ ਫੈਮਿਲੀ ਤੇ ਫਰੈਂਡ ਦੋਨਾਂ ਨੂੰ ਹੀ ਟਾਈਮ ਦੇਣਾ ਚਾਹੀਦਾ ਹੈ
ਸਹੀ ਕਿਹਾ ਆ ਬਟ ਥੋੜਾ ਜਿਹਾ ਹਮ ਹਮ ਥੋੜਾ ਨਾ ਸਭ ਬਿਜ਼ੀ ਨੇ ਆਪਾਂ ਆਪਣੇ ਕੰਮਾਂ ਚ ਹੁਣ ਕੋਲਜ ਐਂਡ ਹੋ ਗਿਆ ਤਾਂ ਸਾਰੇ ਹੀ ਆਪਦੇ ਆਪਦੇ ਕੰਮਾਂ ਚ ਬਿਜ਼ੀ ਨੇਗੇ ਕਿਸੇ ਨੂੰ ਕੋਈ ਕੰਮ ਹੈ ਕਿਸੇ ਨੂੰ ਕੋਈ ਧੱਕ ਟਾਈਮ ਨਾ ਇੱਕ ਇੱਕ ਟਾਈਮ ਨੀ ਹੋ ਪਾ ਰਿਹਾ ਇਕੱਠਾ ਇੱਕ ਟਾਈਮ
ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਉਹੀ ਹੈ ਕਿ ਮਤਲਬ ਕੋਲਜ ਦੇ ਵਿੱਚ ਵਿੱਚ ਹੀ ਹੁੰਦਾ ਟਾਈਮ ਕਿ ਆਪਾਂ ਜਿਹੜੀ ਮੈਮਰੀਜ਼ ਬਣਾਉਂਦੇ ਹਾਂ ਆਪਾਂ ਨੂੰ ਯਾਦ ਰਹਿੰਦੀਆਂ ਨੇ ਬਾਅਦ ਦੇ ਵਿੱਚ ਤਾਂ ਫੇਰ ਉਹੀ ਹੁੰਦਾ ਕਿ ਮੈਂ ਇੱਥੇ ਬਿਜੀ ਹਾਂ ਮੈਂ ਨਹੀਂ ਆ ਸਕਦੀ ਮੈਨੇ ਇੱਥੇ ਜਾਣਾ ਹੈ ਤੇ ਤੁਹਾਨੂੰ ਪਤਾ ਹੀ ਹੈ
ਸਹੀ ਐ
ਤੇ ਵੈਸੇ ਤੁਹਾਡੀ ਦੱਸ ਤੁਹਾਡੀ ਲਾਈਫ ਕਿਵੇਂ ਦੀ ਗਈ ਹੈ ਕਾਲੇਜ ਦੀ
ਠੀਕ ਐ। ਵਧੀਆ ਜ ਜੀ। ਓਕੇ ਸੀ।
ਹਾਂ, ਵਧੀਆ ਵੈਸੇ ਕੋਾਲਜ ਲਾਈਫ ਚਲੋ ਹਰ ਕਿਸੇ ਦੀ ਮਤਲਬ ਨਾ ਜ਼ਿਆਦਾ ਵਧੀਆ ਨੀ ਹੁੰਦੀ। ਕਿਉਂਕਿ ਸਕੂਲ ਦੇ ਵਿੱਚ ਜ਼ਿਆਦਾ ਵਧੀਆ ਆਪਣਾ ਫਰੈਂਡ ਬਣਦੇ ਨੇ ਹਨਾ। ਮੈਮਰੀਜ਼ ਹੁੰਦੀਆਂ ਨੇ ਕੋਲਜ ਤਾਂ ਇਹ ਹੁੰਦਾ। ਹਾਂਜੀ। ਕਿਉਂਕਿ ਕਾਲਜ ਤੇ ਤੁਹਾਨੂੰ ਪਤਾ ਕਿ ਥੋੜ੍ਹੀ ਰਿਸਪੋਂਸੀਬਿਲਿਟੀਜ਼ ਵੀ ਆ ਜਾਂਦੀ ਨੇ ਆਪਣੇ ਉੱਤੇ।
ਸਹੀ ਕਿਹਾ।
ਹਾਂਜੀ।
ਬਾਕੀ ਤੁਸੀਂ ਤੁਸੀਂ ਉਹ ਨਹੀਂ ਕਰ ਰਹੇ ਹੁਣ ਔ ਕੀ ਕਹਿੰਦੇ ਨੇ ਓਨੂੰ ਲਾਈਕ ਅੱਗੇ ਮਾਸਟਰਸ ਵਗੈਰਾ, ਕੁਛ ਕਰਨਾ ਨੀ ਕੋ ਉਹ ਓਦਾ ਪਲੈਨ ਨੀ ਤੁਹਾਡਾ
ਨਹੀਂ, ਨਹੀਂ। ਮੈਨੇ ਤਾਂ ਮਤਲਬ ਹਜੇ ਮੈਂ ਦੇਖ ਰਹੀ ਸੀਗੀ। ਮੈਂ ਇੱਕ ਦੋ ਦਿਨ 'ਚ ਡੈਮੋ ਲੈਨ ਜਾਣਾ ਸੀਗਾ ਕੰਪਿਊਟਰ ਸੈਂਟਰ 'ਚ।
ਹੂੰ।
ਤੇ ਮਤਲਬ ਉੱਥੇ ਮੈਂ ਦੇਖ ਰਹੀ ਸੀਗੀ ਕਿ ਅਗਰ ਕੋਈ ਕੋਰਸ ਵਗੈਰਾ ਕੁਛ ਹੋਵੇ ਵਧੀਆ ਤਾਂ ਉਹ ਕਰ ਲਾਂਗੇ। ਜਿਵੇਂ ਹੁਣ ਤਾਂ ਕਾਫੀ ਸਾਰੇ ਨੇ, ਹਾਂਜੀ। ਏ ਆਈ ਦਾ ਹੋ ਗਿਆ ਜਿਵੇਂ ਹੋਰ ਹਨਾ ਇਹ ਸਭ ਚੱਲ ਰਿਹਾ ਹੁਣ ਤਾਂ।
ਹੂੰ। ਸਹੀ ਕਿਆ।
ਕਿਉਂਕਿ ਦੇਖੋ ਆਪਾਂ ਨੂੰ ਫਾਇਦਾ ਹੀ ਹੁੰਦਾ ਇਸ ਚੀਜ਼ ਦਾ ਅਗਰ ਆਪਾਂ ਨੂੰ ਕੰਪਿਊਟਰ ਵਗੈਰਾ ਪ੍ਰੋਪਰ ਚਲਾਣਾ ਆਂਦਾ ਹੈ।
ਨਹੀਂ, ਏ- ਆਈ ਦਾ ਤਾਂ ਮੈਂ ਵੀ ਕਰਨਾ ਕੋਰਸ ਤੇ ਏ -ਆਈ ਦਾ ਕੋਰਸ ਸੋਚਿਆ ਤਾਂ ਹੈ ਵੀ ਕਰਾਂ।
ਹਾਂਜੀ, ਵੈਸੇ ਮਤਲਬ ਫਾਇਦਾ ਤਾਂ ਇਹਦੇ ਵਿੱਚ ਹੈਗਾ ਈ ਆ ਜਿਵੇਂ ਤੁਸੀਂ ਸਰਚ ਵਗੈਰਾ ਕੀਤਾ ਹੋਣਾ।
ਹਾਂ, ਸਹੀ ਕਿਹਾ ਫਾਇਦਾ ਤਾਂ ਬੋਤ ਹੈ।
ਹਾਂਜੀ। ਕਿਉਂਕਿ ਦੇਖੋ ਅਗਰ ਆਪਾਂ ਬੇਸਿਕ ਤੇ ਵੀ ਕਰਦੇ ਹਾਂ। ਉਹ ਤੇ ਵੀ ਆਪਾਂ ਨੂੰ ਮਤਲਬ ਅੱਜ ਕੱਲ੍ਹ ਤਾਂ ਹਰ ਕੋਈ ਇਹੀ ਕਹਿੰਦਾ ਕਿ ਹਰ ਕਿਸੇ ਨੂੰ ਬੇਸਿਕ ਵਗੈਰਾ ਤਾਂ ਆਉਣੀ ਹੀ ਚਾਹੀਦੀ ਹੈ ਕੰਪਿਊਟਰ ਚ।
ਕੰਪਿਊਟਰ ਦੇ ਬੇਸਿਕਸ ਤੇ ਐਡਵਾਂਸ ਵੀ ਕਿਉਂਕਿ ਬੇਸਿਕ ਹਰ ਇੱਕ ਨੂੰ ਆਉਂਦੇ ਏਡਵਾਂਸ ਜੇ ਆਪਾਂ ਕੋਈ ਚੀਜ਼ ਕੁਆਲੀਫ ਆਈ ਕਰਨੀ ਹੈ ਤਾਂ ਫਿਰ
ਹਾਂਜੀ, ਹਾਂ। ਹਾਂਜੀ। ਵੈਸੇ ਮਤਲਬ ਤੁਸੀਂ ਮਤਲਬ ਘਰ ਵਗੈਰਾ ਹੈਗਾ। ਤੁਹਾਡੇ ਕੰਪਿਊਟਰ ਵਗੈਰਾ ਕੀ ਨਹੀਂ।
ਕਿਵੇਂ?
ਮਤਲਬ ਘਰੇ ਹੈਗਾ ਤੁਹਾਡੇ ਕੰਪਿਊਟਰ ਜਾਂ ਨਹੀਂ।
ਹਾਂ, ਮੇਰੇਕੋਲ ਤਾਂ ਲੈਪਟੋਪ ਹੈ।
ਹਾਂ, ਫਿਰ ਮਤਲਬ ਤੁਹਾਨੂੰ ਤਾਂ ਵਧੀਆ ਆਉਂਦਾ ਹੁਣ ਤੁਹਾਡੀ ਸਪੀਡ ਬਣੀ ਦੀ ਹੋਣੀ।
ਹਾਂ, ਸਪੀਡ ਹੈ ਸਪੀਡ ਤਾਂ ਬਣੀ ਹੋਈ ਹੈ। ਬਟ ਫਿਰ ਵੀ ਥੋੜਾ ਜਹਾ ਸਿੱਖ ਣਾ। ਉਹਦੇ ਉਤੇ ਟਾਈਮ ਲਾਉਣਾ ਉਹ ਸਭ ਮੈਨੇਜ ਕਰਨਾ ਵੀ ਆਉਣਾ ਚਾਹੀਦਾ।
ਹਾਂਜੀ, ਹਾਂਜੀ, ਹਾਂਜੀ। ਤਾਂ ਹੈਗਾ ਕਿ ਚਲੋ ਆਪਣੇ ਇਹ ਤਾਂ ਆਪਣੇ ਲਈ ਹੈ ਕਿ ਅੱਗੇ ਆਪਾਂ ਨੂੰ ਜੋਬ ਵਗੈਰਾ ਲੈਣ ਚ ਆਪਣੇ ਲਈ ਫਾਇਦਾ ਹੁੰਦਾ ਇਸ ਚੀਜ਼ ਦਾ।
ਉਹ ਤਾਂ ਹੈ। ਬਾਕੀ ਦੱਸੋ ਹੋਰ ਤੁਸੀਂ ਕੀ ਮਤਲਬ ਕੰਪਿਊਟਰ ਤੋਂ ਬਿਨਾਂ ਕੋਈ ਹੋਰ ਕੋਰਸ ਸੋਚੇਗਾ ਕੀ ਕਰਨਾ?
ਨਹੀਂ ਹਜੇ ਤਾਂ ਇਹੀ ਸੀਗਾ ਮੈਂ ਕਿਹਾ ਵੀ ਚਲੋ ਨਾਲੇ ਹਨਾ ਥੋੜ੍ਹੀ ਗਰਮੀ ਉਹ ਹੋਜਏਗੀ ਦੋ, ਤਿੰਨ ਮਹੀਨੇ ਲਗਾ ਲਾਂਗੀ ਉਸ ਤੋਂ ਬਾਅਦ ਦੇਖਦੇਿਆਂ ਫੇਰ ਬਾਕੀ ਹਜੇ ਮਾਰਚ ਚ ਵਗੈਰਾ ਤਾਂ ਨਹੀਂ ਮੈਂ ਕੁਛ ਕਰਨਾ।
ਓਕੇ ਠੀਕ ਠੀਕ ਹੈ, ਠੀਕ ਹੈ ਹਾਂਜੀ ਸਹੀ ਹੈ, ਪਹਿਲਾਂ ਕਾਊਂਸਲਿੰਗ ਕਰ ਲਓ ਤੁਸੀਂ ਫਿਰ ਉਹ ਤੋਂ ਬਾਅਦ ਦੇਖ ਲਿਓ ਹੈ ਨਾ।
ਹਾਂਜੀ, ਹਾਂਜੀ ਕਿਉਂਕਿ ਹੁਣ ਤਾਂ ਕਿਉਂਕਿ ਹੁਣ ਤਾਂ ਤੁਸੀਂ ਦੇਖੋ ਨਾ ਮੈਰਿਜ ਤੋਂ ਬਾਅਦ ਵੀ ਅਗਲਾ ਪੜ੍ਹੀ ਜਾਂਦਾ ਹੈ ਬਟ ਆਪਾਂ ਨੂੰ ਐ ਹੈ ਕਿ ਚਲੋ ਪਹਿਲਾਂ ਜੋਬ ਵਗੈਰਾ ਮਿਲ ਜੇ ਬਾਕੀ ਚੀਜ਼ਾਂ ਤਾਂ ਚਲੋ ਫੇਰ ਵੀ ਹੋ ਜਾਣਗੀਆਂ।
ਹਾਂਜੀ ਇਹ ਤਾਂ ਹੈ ਸਹੀ ਕਿਹਾ
ਹਾਂਜੀ, ਹੋਰ ਸੁਣਾਓ।
ਹਾਂ ਹੁਣ ਤਾਂ ਕਿ ਸੂਨਾਈਯੇ ਹੀ ਬਸ ਆਹੀ ਹੈ ਜੂਨ ਮਹੀਨਾ ਜੂਨ ਮਹੀਨੇ ਦੇ ਵਿੱਚ ਨਾ ਗੱਲ ਕਰਨ ਜੀ ਕਰਦਾ ਬਸ ਐਵੇਂ ਵੀ ਥੋੜਾ ਜਿਹਾ, ਨਹੀਂ ਮੇਰਾ ਤਾਂ ਬਹੁਤ ਜ਼ਿਆਦਾ ਨਾ ਇਹ ਹੁੰਦਾ ਕਿ ਵੀ ਕੋਈ ਨਾ ਵਾਟਰ ਐਕਟੀਵਿਟੀ ਵਗੈਰਾ ਉਹ ਬਹੁਤ ਵਧੀਆ ਲੱਗਦੀਆਂ ਨੇ ਜਿਵੇਂ ਕੋਈ ਪਾਣੀ ਵਾਲੀਆਂ ਖੇਡ ਹੋ ਗਿਆਂ। ਕਿਤੇ ਘੁੰਮਣ ਜਾਣਾ ਮੈਂ ਤਾਂ ਸੋਚ ਰਹੀਹਾ ਵੀ ਜਾਵਾਂ
ਕੋਈ ਨੀ ਆਪਾਂ ਕਰ ਲਵਗੇ ਇੱਕ ਦਿਨ ਪਲੈਨ ਸੋਚ ਲੋ ਫਿਰ ਆਪਾਂ ਚੱਲਦੇ ਹਾਂ ਫਿਰ ਕਿਤੇ
ਹਾਂ ਸਹੀ ਕਿਹਾਿਆ
ਹਾਂਜੀ ਹਾਂ ਹਾਂਜੀ ਚਲੋ ਠੀਕ ਠੀਕ ਹੈ। ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਬਾਏ ਹਾਂਜੀ ਬਾਏ।